ਹਾਂਜੀ ਸਸ ਸ੍ਰੀ ਕਾਲ। ਜੀ।
ਸਸ ਸ੍ਰੀ ਕਾਲ ਜੀ।
ਹੋਰ ਕੀ ਹਾਲ ਚਾਲ ਐ?
ਬਸ ਵਧੀਆ। ਸੋਡੇ ਦੱਸੋ ਗਿਆ ਕੀ ਹਾਲ
ਹਾਂਜੀ-ਹਾਂਜੀ ਵਧੀਆ-ਵਧੀਆ ਸਭ ਵਧੀਆ। ਹੋਰ ਕੀ ਕਰਦੇ ਪਏ ਸੀ। ਕਿਵੇਂ ਯਾਦ ਕੀਤਾ?
ਬਸ ਅੱਜ ਸੰਡੇ ਸੀ ਫ੍ਰੀ ਬੈਠਾ ਦਾ ਸੀ ਸੋਚਿਆ ਕੋਲ ਹੀ ਕਰ ਲਾ।
ਅੱਛਾ-ਅੱਛਾ ਚਲੋ ਵਧੀਆ ਕੀਤਾ ਤੁਸੀਂ ਫੋਨ ਕੀਤਾ ਤੇ। ਹਾਂ ਜੀ ਹੋਰ ਸੁਣਾਓ?
ਬਸ ਸਭ ਵਧੀਆਂ। ਤੁਸੀਂ ਸੁਣਾਓ ਕੀ ਬਣਾਇਆ ਅੱਜ?
ਅੱਜ ਅਸੀਂ ਕੜੀ ਚੋਲ ਬਨਾਏ ਸੀ।
ਅੱਛਾ।
ਹਾਂਜੀ-ਹਾਂਜੀ, ਅੱਛਾ-ਅੱਛਾ। ਅੱਜ ਸੇਮ-ਸੇਮ ਚੀਜ਼ਾਂ ਬਨਾ ਲਈਆਂ। ਹਾਂ ਹਾਂ। ਹਾਂਜੀ, ਉਹ ਹਾਂਜੀ। ਹਾਂਜੀ, ਹੋਰ। ਹੋਰ ਸੁਣਾਉ ਜੀ। ਹੋਰ ਕੋਲਜ, ਹਾਂਜੀ
ਗਏ ਨੀ ਛੁੱਟੀਆਂ ਤੇ ਘੁੰਮਣ
ਬਸ ਅਸੀਂ ਜਾ ਰਹੇ ਹਾਂ। ਰਾਤੀ ਜਾਵਾਂਗੇ ਅਸੀਂ, ਹਾਂਜੀ ਰਾਤੀ ਟ੍ਰੇਨ ਆ ਸਾਡੀੇ ਹੂੰ, ਹਾਂਜੀ। ਹੋਰ ਤੁਸੀਂ ਗਏ ਉ।
ਨਹੀਂ ਅਸੀਂ ਨਹੀਂ ਗਏ, ਇਸ ਵਾਰ ਗਏ ਨਹੀਂ।
ਅੱਛਾ ਅ ਅੱਛਾ, ਹਾਂਜੀ ਹਾਂਜੀ, ਉਹ ਤੇ ਹੈ ਹੀ ਆ। ਗਰਮੀ ਵਿੱਚ ਦਿਲ ਨੀ ਕਰਦਾ, ਹੋਰ ਤੁਸੀਂ ਸਕੂਲ ਟਾਈਮ ਕੀ ਕਰਦੇ ਸੀ।
ਬਸ ਸਕੂਲ ਬੜਾ ਵਆ ਵਧੀਆ ਗਿਆ ਗਿਆ। ਹਾ, ਥੋੜ੍ਹਾ ਜਿਹਾ ਹੋ ਜਾਉ ਠੀਕ। ਸਕੂਲੇ
ਅੱਛਾ, ਹੂੰ।
ਸਕੂਲੇ ਸਪੋਰਟਸ ਸਪੋਰਟਸ ਖੇਲਦੇ
ਹਾਂਜੀ ਹਾਂਜੀ, ਖੇਲਦੇ ਸੀ।
ਅੱਛਾ।
ਹਾਂਜੀ ਹਾਂਜੀ।
ਜਿੱਤੇ ਵੀ ਹੋਵੋਗੇ ਮੈਡਲ ਵਗੈਰਾ
ਹਾਂਜੀ ਹਾਂਜੀ, ਮੈਡਲ ਵੀ ਮਿਲੇ ਸੀ, ਗਿਫਟ ਤੇ ਕਾਫੀ ਮਿਲੇ ਸਾਨੂੰ ਤੇ ਅਸੀਂ ਹਨਡਰੇਡ ਰੈਡਿੰਗ ਵਿੱਚ ਵੀ ਭੱਜੇ ਸੀ। ਉਹਦੇ ਵਿੱਚ ਵੀ ਸਾਨੂੰ ਮੈਡਲ ਮਿਲਿਆ ਤੇ ਹਾਂਜੀ। ਕਾਫੀ ਹੈ ਹਾਜੀ । ਹਾਂਜੀ । ਉਹਦੇ ਵਿੱਚ ਵੀ ਸਾਨੂੰ ਬਹੁਤ ਕੁਛ ਮਿਲਿਆ ਸੀ ਇੱਕ ਹੁੰਦੀ ਜੰਪਿੰਗ ਕੁਆੀ ਉਹਦੇ ਵਿੱਚ ਵੀ ਮੈਡਲ ਮਿਿਲਿਆ ਸਾਨੂੰ ਗਿਫਟ ਮਿਲੇ ਰ ਜਿਹੜੀ ਜੰਪ ਨੀ ਲਗਾਉਂਦੇ ਅੱਗੇ ਕੋਈ ਚੀਜ਼ ਪਈ ਹੁੰਦੀ ਜੰਪ ਲਗਾ ਦੇਿੰਦੇ ਆ ਵਲ ਦੇ
ਹਾਈ ਜੰਪ ਮਾਰਨੀ ਹੁੰਦੀ ਹੈ।
ਜੰਪ ਮੈਂ ਨਾ ਹੁ ਭੁੱਲ ਗਈ ਸੀ ਉਹ ਹਾਜੀ, ਹਾਂਜੀ ਉਹਦੇ ਤੇ ਵੀਤੇ ਹਾਂ ਇੱਕ ਹੁੰਦੀ ਸੀ ਵਿੱਚ ਗੱਦਾ ਗੱਡ ਕਰਕੇ ਨਾ ਕਾਫੀ ਵੱਡਾ
ਹਾਂਜੀ।
ਤੇ ਉਹ ਵੀ ਗੱਡਾ ਪੂਰਾ ਪਾਰ ਕਰਨਾ ਆ ਅ ਸੀ ਉਹ ਕਮ ਸੇ ਕਮ ਕਾਫ਼ੀ ਲੰਬਾ ਹੁੰਦਾ ਸੀ ਉਹ ਸਾਰਾ ਗੱਡਾ ਪਾਰ ਕਰਨਾ ਯ ਜ ਅਸੀਂ ਗੱਡੇ ਦੇ ਵਿੱਚ ਡਿੱਗ ਗਏ ਹਾਂ ਤੇ ਫੇਿਰ ਮਤਲਬ ਕੀ ਨਾਪਦੇ ਆ ਕਿੰਨਾ ਕੁ ਕਿੰਨੀ ਦੂਰੀ ਸੀ ਜਗ੍ਹਾ ਜਿਹੜੀ ਬਾਹਰ ਨਿਕਲ ਹਨ ਹਾਂਜੀ, ਹਾਂਜੀ। ਜ ਫੇਰ ਉਹ ਨਾਪ ਕੇ ਫੇਿਰ ਲਿਖਦੇ ਸੀ। ਕਈ ਸਾਡੇ ਤੋਂ ਅੱਗੇ ਕੁੱਦਦੇ ਸੀ ਫੇਰ ਉਹ ਤੁਹਾਨੂੰ ਪਤਾ ਹੀ ਉਹ ਜਿੱਤ ਤੀ ਜਾਂਦੇ ਸਾਡੇ ਤੋਂ ਅੱਗੇ ਹੋ ਜਾਏਦੇਹੇ ਕੋਈ ਪੁਆਇੰਟ
ਹਾਂ ਉਹ ਤੇ ਉਹ ਨਾਪਦੇ ਨੇ ਨਾ ਇੰਚ ਟੇਪ ਨਾਲਪਦੇ ਉਹ ਜਿੱਤਦੇ ਨੇ ਨਾ ਹਾਂ।
ਹਾਂ ਹੀ ਤੇ। ਪਰ ਇਹ ਅਸੀਂ ਖੋ ਖੋ, ਖੋ ਵੀ ਹੁੰਦੇ ਸੀ ਖੋ, ਖੋ ਵੀ ਖੇਲਦੇ ਸੀ। ਤੇ ਹਾਂਜੀ। ਜੀ ਬੋਲੀਬੋਲ ਵੀ ਖੇਡ ਲਿਆ ਹੈ।
ਹਾ।
ਹਾਂ ਹਾਂਜੀ, ਹਾਂਜੀ। ਇੱਕ ਕਬੱਡੀ-ਕਬੱਡੀ ਵੀ ਅਸੀਂ ਖੇਡੇ ਸੀ। ਅਸੀਂ ਬੜਾ ਕੁੱਛ ਖੇਡਦੇ-ਖੇਡਦੇ ਖੇਲਦੇ ਸੀ ਸਕੂਲ ਟਾਈਮ ਤੇ ਬਹੁਤ ਕੁਛ। ਤੇ ਸਾਨੂੰ ਗਿਫਟ ਵੀ ਕਾਫੀ ਦਿੰਨੇ ਸਾਰੇ ਲੈ ਕੇ ਕਹਿੰਦੇ ਸਾਡੇ ਕੋਲ ਜਗ੍ਹਾ ਨੀ ਹੁੰਦੀ ਸੀ, ਅਸੀਂ ਫੜੀਏੰ ਕਿੰਜ ਗਿਫਟਾਂ ਦੀ। ਇੰਨੇ-ਇੰਨੇ ਸਾਰੇ ਗਿਫਟ ਕੱਠੇ ਹੋ ਜਾਂਦੇ ਸੀ ਸਾਡੇ
ਉਹ ਤੇ ਹੈ। ਜਿਹੜਾ ਵਧੀਆ ਖੇਲੇਗਾ, ਉਹਨੂੰ ਮਿਲਦੇ ਨੇ।
ਹੂ
ਸਕੂਲ ਵਾਲੇ ਦਿੰਦੇ ਨੇ
ਹਾਂ ਜੀ, ਉਹ ਤੇ ਐ। ਬਸ, ਫੇਰ ਇੱਕ ਹੀ ਕੰਮ ਹੁੰਦਾ ਸੀ ਯਾ ਪੜ੍ਹਾਈ ਕਰ ਲਓ ਯਾ ਖੇਡ ਲਵੋ। ਫੇਰ ਸਾਰਾ ਧਿਆਨ ਖੇਡਣ ਵਿੱਚ ਚਲਾ ਜਾਂਦਾ ਸੀ, ਫੇਰ ਪੜ੍ਹਾਈ ਨੀ ਹੁੰਦੀ ਸੀ। ਫੇਰ ਪੜ੍ਹਾਈ ਵਿੱਚ
ਪੜਨ ਚ ਤੇਜ ਹੋਏ ਗਾ। ਤੇ ਏਕ ਖੇਲਣ ਚ ਤੇਜ ਹੋਏਗਾ।
ਫੇਰ ਸਾਡੀ ਪੜ੍ਹਾਈ ਵਿੱਚ ਧਿਆਨ ਨੀ ਲੱਗਦਾ ਸੀ, ਫੇਰ ਨੰਬਰ ਕੱਟ ਆਂਦੇ ਸੀ।
ਬਸ ਫੇਰ ਖੇਲਣ ਵਿਚ ਧਿਆਨ ਲੱਗ ਜਾਂਦਾ ਸੀ ਨਾ, ਇੱਕ ਚੀਜ਼ ਵਿਚ ਕਿ ਹੁਣ
ਹਾਂ, ਫੇਰ ਤਾਂ ਤੰਗੀ ਹੋ ਗਈ ਸੀ। ਚਲੋ ਸਕੂਲ ਵੀ ਪਾਰ ਕਰਈ ਲਯਾ ਏ। ਜਿਨ੍ਹਾਂ ਸਾਡੇ ਕੋਲ ਹੋਣਾ ਸੀ। ਓਕੇ, ਓਕੇ, ਹਾਂਜੀ, ਹਾਂਜੀ। ਉਹੀ ਤੇ। ਹੋਰ ਤੁਸੀਂ ਨੀ ਸਪੋਰਟਸ ਵਗੈਰਾ ਖੇਲਦੇ ਸੀ।
ਨਾ, ਨਾ, ਸਪੋਰਟਸ ਅ ਕਦੀ ਖੇਲਿਆ ਹੀ ਨਹੀਂ। ਇੱਕ-ਦੋ ਵਾਰ ਜਦੋਂ ਸਪੋਰਟਸ ਡੇ ਹੁੰਦਾ ਨਾ ਸਾਡੇ
ਅ, ਹਾਂਜੀ, ਹਾਂਜੀ।
ਟ੍ਰੈਲ ਲੈਂਦੇ ਸੀਗੇ ਉਹ ਬਈ, ਵੇਖਦੇ ਸੀ ਕਿਹੜਾ ਭੱਜ ਸਕਦਾ ਐ
ਅੱਛਾ, ਅੱਛਾ।
ਟ੍ਰਾਇਲ ਦਿੱਤੇ ਨੇ ਇੱਕ-ਦੋ ਵਾਰੀ, ਉਹਦੇ ਵਿੱਚ ਵੀ ਸਿਲੈਕਟ ਨਹੀਂ ਹੋ ਪਾਯਾ। ਸੌ ਮੀਟਰ ਦੇ ਵਿੱਚ ਹੀ ਸਿਲੈ ਕਤ ਨਹੀਂ ਹੋ ਪਾਯਾ।
ਤੇ ਸੌ ਮੀਟਰ ਤੇ ਕਾਫ਼ੀ ਛੋਟੀ ਹੁੰਦੀ ਦੀਏ
ਉ ਬਸ ਬੱਚੇ ਮੇਰੇ ਤੋਂ ਵੀ ਤੇਜ਼ ਭੱਜ ਲੈਂਦੇਂ ਸੀ ਉਹ ਸਿਲੈਕਟ ਹੋ ਗਏ ਉਹ ਤਿੰਨ ਬੱਚਿਆਂ ਨੂੰ ਲੈਂਦੇ ਨੇ ਨਾ ਖਾਲੀ ਜਿਹੜੇ ਪਹਿਲੇ ਆ ਜਾਣ ਕਾਰਕੇ ਹਾਂ ਤੇ ਸਪੋਰਸ ਵਚ ਵੀ ਨਹੀਂ ਗਿਆ ਕਿਧਰੇ
ਹਰ ਕਲਾਸ ਵਿੱਚ ਲੈਂਦੇ ਹੋਣੇ ਹਨਾ ਹਰ ਕਲਾਸ ਦੇ ਬੱਚੇ ਨੂੰ ਤਿੰਨ-ਤਿੰਨ ਚਾਰ
ਨਹੀਂ ਸਾਡੇ ਸਕੂਲੇ ਉਹ ਸੀ ਨਾ ਹਾਊਸ ਡਰੈਸ ਹੁੰਦੀ ਸੀ
ਹਾਂਜੀ-ਹਾਂਜੀ ਹਾਂਜੀ-ਹਾਂਜੀ ਹਾਂਜੀ-ਹਾਂਜੀ
ਅ ਏਟਥ ਤੋਂ ਲੈ ਕੇ ਟੈਨਥ ਤੱਕ ਤੇ ਇਲੈਵਨਥ ਤੋਂ ਇਹ ਦੋ ਕਲਾਸਾਂ ਇਹਨਾਂ ਨੂੰ ਅਲੱਗ-ਅਲੱਗ ਕਰ ਸਾਰਿਆਂ ਦੇ ਕਰਦੇ ਸੀ ਸਾਰਿਆਂ ਨੂੰ ਸਾਰਿਆਂ ਦੇ ਹ ਉਸ ਦੇ ਹਾਹਾਬ ਨਾਲ ਬਿਠਾ ਕੇ ਫੇਰ ਉਹਨਾਂ ਦੇ ਆਦੇ ਸੀ ਉਹ ਚਾਹੇ ਅੱਠਵੀਂ ਦਾ ਹੋਵੇ ਚਾਹੇ ਦਸ ਸੁਵਧਾ ਹੋ
ਅੱਛਾ-ਅੱਛਾ ਉਹ ਜਿਸ ਤਰ੍ਹਾਂ ਕਿ ਤੁਹਾਡੇ ਗ੍ਰੀਨ ਹਾਊਸ ਹੋਗਿਆ ਯੇਲੋ ਹਾਊਸ ਹੋਗਿਆ ਉਹ ਸਾਰਿਆਂ ਵਿਚ
ਏਟਥ ਤੋਂ ਲੈ ਕੇ ਟੈਨਥ ਤੱਕ ਤੇ ਬਲਿਊ ਵ ਸਾਰੇ ਬਲਊ
ਸਾਰੇ ਬਲੂ ਹਾਂਜੀ-ਹਾਂਜੀ ਅੱਛਾ ਆਪਣੇ ਹਾਂਜੀ
ਹੋ ਜਾਂਦਾ ਵਾ
ਹਾਂਜੀ-ਹਾਂਜੀ ਓਹੀ ਆਪਣੇ ਆਪਣੇ ਸਕੂਲਾਂ ਦਾ ਰੋਲ ਜਿਸ ਨਾਲ ਹੁੰਦਾ ਹੈ ਹਾਂਜੀ ਉਹ ਤੇ ਹੈ ਹੀ ਹੈ ਵਧੀਆ ਏ
ਸਪੋਰਟਸ ਖੇਲਿਆ ਹੀ ਨਹੀ ਕੁ ਸਪੋਰਟ
ਕੋਸ਼ਿਸ਼ ਕਰਦੇ ਤੇ ਕੀ ਪਤਾ ਪੈ ਜਾਂਦੇ
ਬਸ ਇੱਕ ਦੋ ਵਾਰ ਟੈਂਪਲ ਵਗੈਰਾ ਵੇਚ ਗਿਆ ਸੀ
ਅੱਛਾ ਅੱਛਾ ਅੱਛਾ ਉਹਦੇ ਵਿੱਚ ਕੀ ਹੁੰਦਾ
ਉਹ ਡੰਬਲ ਹੁੰਦੇ ਨੇ ਬੀਟ ਵਜਾਦੇ ਨੇ ਉਹਦੇ ਹਿਸਾਬ ਨਾਲ ਵਜਾਣੇ ਹੁੰਦੇ
ਅੱਛਾ
ਪੰਦਰਾਂ ਅਗਸਤ ਜਾਂ ਛੱਬੀ ਜਨਵਰੀ ਨੂੰ ਵੀ ਜਾਂਦੇ ਨੇ
ਅੱਛਾ ਅੱਛਾ ਅੱਛਾ ਹਾਂ ਅੱਛਾ ਫੇ ਤਾਂ ਵਧੀਆ ਤੇ ਉਹ ਤੇ ਸਰਕਾਰੀ ਮਾਮ ਮਾਨ ਤਾਂ ਪ੍ਰਾਪਤ ਹੋਨੀ ਹੁੰਣੀ ਉਹਦੀ ਤੇ
ਬਸ ਸਕੂਲ ਵਾਲੇ ਲੈ ਕੇ ਜਾਂਦੇ ਨੇ ਸਕੂਲੇ ਹੀ ਦਿਨ ਸਕੂਲ ਵਾਲੇ ਦੇਨ
ਅੱਛਾ ਸਕੂਲ ਵਾਲੇ ਆਪਣੀ ਤਰਫੋ ਦੀ ਦੇਨਦੇ ਅੱਛਾ ਅੱਛਾ ਮੈਂ ਸਮਝੀ ਸਰਕਾਰੀ ਹੋ ਜਾਂਦਾ ਹੈ ਉਹ ਕਿ ਮਾਨਤ
ਸਰਟੀਫਿ ਗੇਟ ਦੇ ਦਿੰਦੇ ਸੀ
ਅੱਛਾ -ਅੱਛਾ -ਅੱਛਾ -ਅੱਛਾ -ਅੱਛਾ ਉਹੀ ਜ਼ਰੂਰਤਮੰਦ ਚੀਜ਼ਾਂ ਫੜ ਤੇ ਕਿ ਜਿਹੜੇ ਬੱਚਿਆਂ ਦੇ ਕੰਮ ਆ ਜਾਏ
ਹਾਂ ਹਾਂ ਬਸ ਪੰਜ ਛੇ ਦਿਨ ਜਾਣਾ ਹੁੰਦਾ ਸੀ ਜ਼ਿਆਦਾ ਨਹੀਂ ਜਾਣਾ ਹੁੰਦਾ ਸੀ
ਫਿਰ ਅੱਛਾ -ਅੱਛਾ -ਅੱਛਾ ਚਲੋ ਵਧੀਆ ਸਗੋਂ ਇਹ ਤੇ ਜਿਹਦੇ ਵਿੱਚ ਬ ਬੱਚੇ ਦਾ ਦ ਦਿਲ ਲੱਗੇ ਨੌਲੇਜ ਹੋਵੇ ਜਿਸ ਬੱਚੇ ਨੂੰ
ਹਾਂ ਸਾਰੇ ਆਪਣੇ ਹਾਂ ਲਗਾ ਲੇਨਦੇ ਨੇ
ਹਾਂਜੀ -ਹਾਂਜੀ ਵੈਸੇ ਸਪੋਰਟਸ ਤੇ ਬਹੁਤ ਅੱਛਾ ਲੱਗਦਾ ਖੇਲਣਾ ਤੇ ਕੁਛ ਵੀ ਹੋਵੇ ਬੋਲੀ ਇਹ ਅਸੀਂ ਇੱਕ ਵਾਰੀ ਫੁੱਟਬਾਲ ਖੇਲਣ ਗਏ ਸੀ ਹਾਂ ਉਹਦੇ ਵਿੱਚ ਨੀ ਅਸੀਂ ਕਦੇ ਜਿੱਤੇ ਫੁੱਟਬਾਲ ਵਿੱਚ-
ਪਰ ਫੁਟਬੋਲ ਅਲੱਗ ਚੀਜ਼ ਹੋਗੀ ਨਾ
ਹਾਂ ਤੇ ਉਹ ਦੇ ਵਿੱਚ ਨਹੀਂ ਜਿੱਤੇ ਅਸੀ ਫਿਰ ਹੋਲ ਵੀ ਉਹ ਵੀ ਫੇਰ ਉਹ ਚਲਾਕੀ ਨਾਲ ਬੰਦਾ ਜਿਹਦੇ ਅੰਦਰ ਚਲਾਕੀ ਹੋਏਗੀ ਨਾ ਉਹ ਸੋਹਣੀ ਤਰ੍ਹਾਂ ਖੇਡ ਲੈਂਦਾ ਹੈ ਉਹ ਜਿੱਤ ਵੀ ਜਾਂਦਾ ਹੈ ਹਾਂਜ
ਭੱਜਣਾ ਪੈਂਦਾ ਬੋਰ ਵਿੱਚ
ਹਾਂਜੀ-ਹਾਂਜੀ ਬਹੁ ਕਾਫੀ ਭੱਜਣਾ ਪੈਂਦਾ ਲੁੱਤਾ ਥੱਕ ਜਾਂਦੀਆਂ ਸੀ ਸਾਡੀਆਂ ਫੇਰ ਵੀ ਅਸੀਂ ਕਹਿੰਦੇ ਸੀ ਚਲੋ ਖੇਡਣੇ ਆ
ਬਸ ਟਰਾਏ ਤਾਂ ਕਰਨਾ ਹੀ ਚਾਹੀਦਾ ਭੱਜਣਾ ਦੌੜਨਾ ਵਧੀਆ
ਹਮ ਹੁਣ ਅਸੀਂ ਭੱਜਦੇ ਨਹੀਂ ਭਲਾ ਭੱਜ ਲੈਂਦੇ ਸੀ ਕਿੰਨਾ ਕਿੰਨਾ ਇੱਧਰ ਉੱਧਰ ਭੱਜ ਲਿਆ ਪੈਦਲ ਵੀ ਤੋੜ ਲਿਆ ਹੁਣ ਸਾਡੇ ਕੋਲ ਪੈਦਲ ਵੀ ਨਹੀਂ
ਬਸ ਤਾਂ ਹੀ ਤੇ ਭੱਜਦੇ ਰਹੋ ਤਾਂ ਹੀ ਤਾਂ ਸਰੀਰ ਠੀਕ ਰਹਿੰਦੇ ਨੇ
ਸਪੋਰਟਸ ਵਿੱਚ ਸੀ ਤਾਂ ਸਾਡੇ ਉਸਨੇ ਆਦਤ ਬਣੀ ਪਈ ਸੀ
ਹਾਂ ਉਹ ਸਰੀਰ ਨੂੰ ਆਦਤ ਪੈ ਜਾਂਦੀ ਹੈ ਨਾ ਭੱਜਣ ਦੌੜਨ ਦੀ
ਤੇ ਅਸੀਂ ਕਾਫੀ ਕਿੰਨੀ-ਕਿੰਨੀ ਟੂਰੋਂ ਸੀ ਚੱਲ ਪਿਆ ਨਾ ਆਪਣੇ ਸਟੇਸ਼ਨ ਤੋਂ ਲੈ ਕੇ ਅ ਸੀ ਘਰ ਤੱਕ ਪੈਦਲ ਨਿਕਲ ਜਾਣਾ
ਉਹ ਬਾਅਦ ਉਦੋਂ ਸਰੀਰ ਸਾਰਾ ਐਕਟਿਵ ਹੁੰਦਾ ਵ ਭੱਜਦਾ ਦੌੜਦਾ ਸਰੀਰ ਉਦੋਂ ਪਤਾ ਵੀ ਨਹੀਂੀ ਲੱਗਦਾ ਕਿੰਨਾ ਤੋ ਲਿਆ ਕੀ ਹੋ ਗਿਆ
ਹਮ-ਹਮ ਉਹਗੀਤੇ ਹਾਂ ਪਲਾਾਂ ਦੀ ਚੀਜ਼ਾਂ ਵੀ ਵੇਖੋ ਜੀ ਤਾਕਤਵਰ ਹੁੰਦੀਆਂ ਹੁਣ ਵਾਲੀਆਂ ਚੀਜ਼ਾਂ ਹੁਣ ਨਕਲੀਆਂ ਹੀ ਹੈ ਟੀਕੇ ਲਗਾ ਲਗਾ ਕੇ ਵਖ ਕੁਝ ਸਬਜ਼ੀਆਂ ਪਕਾਉਂਦੇ ਪਏ ਆ ਉਹੀ ਤੇ ਫੇਰ ਉਹ ਖਾ ਜਾਂਣਾ ਹਾਂਜੀ ਉਹੀ ਤੇ ਕੈਮੀਕਲ
ਕੁਝ ਖਾਣਸਤੇ ਨੀ ਹੁੰਦਾ ਸਹੀ
ਉਹੀ ਤੇ ਫੇਿਰ ਬੱਚਾ ਵੀ ਕੀ ਖਾਏ ਹੁਣ ਬੱਚਿਆਂ ਨੂੰ ਅੰਦਰ ਤਾਕਤ ਹੀ ਨਹੀਂੀ ਹੈਾਰਾ ਜਿੰਨੀ ਵੀ ਪਲ ਫੇਰ ਤਾਕਤ ਹੁੰਦੀ ਸੀ ਹੁਣ ਸਾਡੇ ਵੇਖ ਲਓ ਜਿਹੜੇ ਸਾਡੇ ਵੱਡੇ ਬੁੱਢੇ ਵਗੈਰਾ ਹੁੰਦੇ ਆ ਬਜ਼ੁਰਗ ਵਗੈਰਾ ਉਹ ਕਿੰਨਾ ਭਾ ਢੋਲ ਕਰ ਲੈਣ ਦੇਿਆ
ਹਾਂਜੀ ਉਹਨਾਂ ਨੇ ਪੁਰਾਨੇ ਟੈਮ ਚ ਖਾਦਾ ਹੁੰਦਾ ਏ।
ਹਾਂ, ਤੇ ਹੁਣ ਅਸੀਂ ਉਹਨਾਂ ਦੇ ਮੁਕਾਬਲੇ ਪੱਜੀਏ, ਤੇ ਅਸੀਂ ਤੇ ਸਾਓ ਸਾਹੀ ਹੋ ਜਾਨੇ ਆ। ਇੱਕ ਚੱਕਰ ਲਾ ਕੇ ਵੀ
ਉਹ ਪਿਓਰ ਚੀਜ਼ਾਂ ਖਾ ਕੇ, ਉਹਨਾਂ ਦਾ ਸਰੀਰ ਬਨਿਆ
ਹਾਂਜੀ, ਉਹੀ ਹਾਂ ਉਹੀ ਤੇ। ਹੈ, ਬਸ ਹਾਂਜੀ, ਹਾਂਜੀ, ਹਾਂਜੀ, ਉਹ ਤੇ ਹੈ ਹੀ ਹੈ ਫ
ਹਰ ਇੱਕ, ਹਰ ਇੱਕ ਚੀਜ਼ ਵਿੱਚ ਮਿਲਾਵਟ ਕਰਤੀ ਏ ਅੱਜ ਕੱਲ।
ਉਹ ਤੇ ਹੈ ਹੀ ਹੈ। ਚਲੋ। ਹਾਂਜੀ, ਚਲੋ ਠੀਕ ਐ, ਫੇਰ ਮੈਂ, ਹਾਂਜੀ, ਹਾਂਜੀ, ਮੈਂ ਨਾ ਓ ਨਾ ਫੋਨ ਆਂਦਾ ਪਿਆ ਕਿਸ ਸੀ ਦਾ, ਮੈਂ ਗੱਲ ਕਰ ਲਾਂ ਫੇਰ ਤੁਹਾ ਨਾਲ ਕਰਨੀ। ਹਾਂਜੀ, ਹਾਂਜੀ, ਹਾਂਜੀ, ਠੀਕ ਹੈ, ਹਾਂਜੀ ਸਤਿ ਸ੍ਰੀ ਕਾਲ।